ਹਾਂ
ਨਮਸਤੇ ਜੀ
ਨਮਸਤੇ ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ।
ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ?
ਵਧੀਆ ਜੀ ਵਧੀਆ- ਵਧੀਆ ਹੋਰ ਤੁਸੀਂ ਸੁਣਾਓ?
ਠੀਕ ਠਾਕ
ਹੋਰ ਤਬੀਅਤ ਠੀਕ ਹੈ।
ਸਭ ਠੀਕ ਠਾਕ
ਹੋਰ ਕਿਸ ਤਰ੍ਹਾਂ ਚੱਲ ਰਿਹਾ
ਰੱਬ ਦੀ ਕਿਰਪਾ ਨਾਲ ਸਭ ਚੰਗਾ ਤੁਸੀਂ ਦੱਸੋ?
ਬਸ ਠੀਕ ਹੈ ਬਸ ਮੌਸਮ ਬਾਰਿਸ਼ ਦਾ ਹੋਇਆ ਪਿਆ ਤਿੰਨ ਚਾਰ ਦਿਨ ਹੋ ਗਏ ਨੇ ਪਤਝੜ ਜਿਹੀ ਲੱਗੀ ਹੋਈ। ਹਲਕੀ ਹਲਕੀ ਬਾਰਿਸ਼ ਹੋ ਰਹੀ ਹੈ ਸਵੇਰ ਦੀ ਹਾਂਜੀ
ਮੌਸਮ ਤੇ ਬਹੁਤ ਬਦਲ ਗਿਆ
ਹਮ ਮੌਸਮ ਵਧੀਆ ਹੋਇਆ ਪਾਇਆ ਮੌਸਮ ਬਦਲ ਕੇ ਗਿਆ ਠੰਡਕ ਹੋ ਗਈ। ਗਰਮੀ ਨਾਲ ਰਾਹਤ ਮਿਲਦੀ ਹੈ।
ਹਾਂ ਕਦੇ ਮੀਂਹ ਪੈ ਜਾਂਦਾ ਹੈ, ਕਦੇ ਧੁੱਪ ਚਾੜ ਨਿਕਲ ਆਉਂਦੀ ਏ, ਸਮਝ ਨੀ ਆ ਲੱਗਦਾ ਨੇ ਕੀ ਹੋਏਗਾ
ਹੋਰ ਤੁਹਾਡੇ ਵੱਲ ਕੀ ਮੌਸਮ ਹੈ। ਹੈਲੋ
ਹੈਲੋ
ਤੁਹਾਡੀ ਸਾਈਡ, ਮੈਂ ਕਿਹਾ ਮੌਸਮ ਕੈਸਾ ਹੈ।
ਸਾਡੀ ਸਾਈਡ, ਬਹੁਤ ਅੱਛਾ ਹੈ ਮੌਸਮ।
ਬਏ
ਕਦੇ ਧੁੱਪ, ਕਦੀ ਛਾਂ, ਕਦੀ ਮੌਸਮ, ਕਦੀ ਮੀਂਹ। ਬਹੁਤ ਵਧੀਆ ਮੌਸਮ ਹੈ।
ਆਹ ਮੌਸਮ ਵਧੀਆ ਬਸ, ਮੌਸਮ ਚ ਇਹ ਹੋ ਗਿਆ ਨਾ ਬਸ ਬਰਸਾਤ, ਪਾਣੀ ਭਰਿਆ ਹੈ ਸੜਕਾਂ ਤੇ।
ਹਾਂ
ਹੈਲੋ ਸੜਕਾਂ ਤੇ ਪਾਣੀ', ਹਾਂ-ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ-ਬਿਲਕੁਲ
ਹਾਂ, ਘਰ ਦਾ ਖਾਣਾ-ਖਾਣਾ
ਬਿਲਕੁਲ ਜੀ, ਬਿਲਕੁਲ ਜੀ
ਬਿਲਕੁਲ ਠੀਕ ਕੇਹਾ ਤੁਸੀਂ
ਅ'ਮੌਸਮ ਚ ਹੀ ਬਦ ਹਜ਼ਮੀ ਹੁੰਦੀ ਹੈ ਜੀ, ਬਾਹਰ ਦਾ ਖਾਣਾ ਖਾ ਕੇ ਹਾਂ
ਹੋਰ, ਵੈਸੇ ਤੁਹਾਨੂੰ ਵੀ, ਚੰਗਾ ਲੱਗਦਾ
ਬਹੁਤ, ਬਰਸਾਤ ਕੀ ਤੋ ਯਾਦੇ ਆਤੀ ਐ ਜੀ, ਬਾਹਰ ਬਾਰਿਸ਼ ਤੋ ਬਹੁਤ ਅੱਛੀ ਲਗਦੀ ਦਿਲ ਹਾ ਕਿਉਂਕਿ ਬਾਰਿਸ਼ ਚ' ਜੀ ਮਸਤੀਆਂ ਕਰਦੇ ਹੁੰਦੇ ਸੀ, ਛੋਟੇ ਹੁੰਦੇ ਸੀ।
ਹਾਂਜੀ-ਹਾਂਜੀ
ਹਾਂ ਹਾਂ ਬਾਰਿਸ਼ ਇਚ ਨਾਉਂਦੇ ਸੀ, ਬਾਰਿਸ਼ ਦੀ ਤਾਂ ਯਾਦਾਂ ਆਉਂਦੀਆਂ ਨੇ ਜੀ
ਹਾਂ, ਮੈਨੂੰ ਵੀ ਮੀਂਹ-ਮੀਂਹ ਪੈਣ ਤੋਂ ਬਾਅਦ ਮਿੱਟੀ ਦੀ ਖੁਸ਼ਬੂ ਬੜੀ ਅੱਛੀ ਲੱਗਦੀ
ਅੱਛਾ ਜੀ ਬਾਰਿਸ਼ ਤੇ ਬ ਬਹੁਤ ਵਧੀਆ ਜੀ, ਬਾਰਿਸ਼ ਚ' ਬਾਰਿਸ਼ ਚ' ਮੇਰਾ ਮਨਪਸੰਦ ਮੌਸਮ ਹੈ ਜੀ
ਹਾਂਜੀ-ਹਾਂਜੀ, ਬਹੁਤ ਠੰਡਾ ਮੌਸਮ ਹੋ ਜਾਂਦਾ
ਹੂ ਬਹੁਤ ਠੰਡਾ ਐ, ਬਿਲਕੁਲ ਹਾਂਜੀ ਹੋਰ, ਬਰਸਾਤਾਂ ਚ' ਦਿਲ ਕਰਦਾ ਵੀ ਪਕੌੜੇ-ਪਕੂੜੇ ਬਣਾਓ
ਹਾਂ, ਪਕੌੜੇ ਬਣਾਓ ਅਸੀਂ ਤੇ ਬਣਾਉਣੇ ਨੇ ਅੱਜ ਬ੍ਰੈਡ ਪਕੌੜੇ
ਅੱਛਾ ਜੀ, ਚਲੋ ਅਸੀਂ ਵੀ ਆ ਜਾਂਗੇ
ਗਰਮ ਚਾਹ ਹੋਵੇ, ਨਾਲ ਪਕੌੜੇ ਹੋਣ, ਚੰਗੀ ਲੱਗਦੀ ਏ।
ਹਾਂ ਬ੍ਰੈਡ ਪਕੌਣੇ ਹੋਣ, ਗੋਭੀ ਦੇ ਹੋਣ, ਪਿਆਜ ਦੇ ਹੋਣ ਬਾਰਿਸ਼ ਇਚ ਅਹਿਯੋ ਭੁੱਖ, ਅ ਬਾਰਿਸ਼ ਵਿਚ ਪਕੌੜੇ ਹੋ ਜਾਣ, ਔਰ ਚਾਹ ਹੋ ਜਾਏ, ਇਸ ਤੋਂ ਵਧੀਆ ਨਜ਼ਾਰਾ ਹੀ ਨਹੀਂ ਹੈਗਾ।
ਹਾਂ', ਚਲੋ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ ਰਬ' ਤੁਹਾਨੂੰ ਤੰਦਰੁਸਤੀ ਦੇਵੇ, ਖ਼ੁਸ਼ੀਆਂ ਦੇਵੇ
ਹਾਂਜੀ-ਹਾਂਜੀ ਹੈਲੋ ਨਹੀਂ-ਨਹੀਂ ਲੱਗੀ ਹੋਈ ਹੈ ਬਾਰਸ਼ ਜੀ, ਹੁਣ ਅਚਾਰ ਅਚੂਰ ਵੀ ਪਾਣੇ ਨੇ ਬ'ਬਾਰਸ਼ ਰੁਕੇ ਤੇ ਜਾ ਕੇ ਆਮ ਉਮ ਲੈ ਕੇ ਆਈਏ, ਅਚਾਰ ਅਚੂਰ ਪਾਈਏ, ਹੂ ਕਿਉਂਕਿ
ਏ ਹੀ ਰਾਈਟ ਐ
ਹਾਂ, ਕਿਉਂਕਿ ਫੇਰ ਅੱਗੇ ਅੰਬ ਵੀ ਖ਼ਤਮ ਹੋ ਜਾਣੇ ਨੇ
ਹਾਂਜੀ-ਹਾਂਜੀ
ਅਚਾਰ ਤੇ ਹੁਨੇ ਈ ਪੈਣਾ ਹੈਗੈ।
ਆਪ ਤੁਸੀ ਪਾ ਲਿਐ?
ਅਸੀਂ ਪਾ ਲਿੱਤੈ।
ਅੱਛਾ, ਕੇੜਾ ਪਾਇਆ ਜੇ? ਨੀ ਕੇੜਾ ਅੰਬ ਪਾਇਆ ਜੇ?
ਰਾਮ ਕੇਲਾ।
ਅ ਰਾਮ ਕੇਲਾ ਈ ਵਧੀਆ ਹੁੰਦੈ ਜੀ। ਖ਼ਰਾਬ ਨੀ ਹੁੰਦਾ ਨਾ, ਮੈਂਗੋ ਐ ਲੰਬਾ ਚੱਲ ਜਾਂਦਾ ਏ। ਕਿਸ ਤਰ੍ਹਾਂ ਲਿਐ? ਕੀ ਭਾਅ ਸੀ?
ਸੌ ਰੁਪਏ ਕਿੱਲੋ।
ਅੱਛਾ ਜੀ।
ਕੱਟ ਕੇ, ਕੱਟਿਆ ਹੋਇਆ ਸੌ ਰੁਪਏ ਕਿੱਲੋ।
ਪੰਜ ਸੌ ਰੁਪਏ ਧੜੀ। ਅੱਛਾ ਜੀ, ਬੜੀ ਮਹਿੰਗੇ ਹੋ ਗਏ ਇਸ ਵਾਰੀ। ਪਿਛਲੀ ਵਾਰੀ ਜਦ ਕਿ ਢਾਈ ਸੌ ਰੁਪਏ ਧੜੀ ਲਿਆਇਆ ਸੀ।
ਨਾ-ਨਾ ਐ ਈ ਰੇਟ ਹੈਗੈ, ਹੂੰ।
ਬੜਾ ਮਹਿੰਗਾ ਹੋ ਗਿਐ।
ਹਾਂ ਬਸ ਸੋ ਈ ਐ ਕਟਿੰਗ ਕਰਕੇ।
ਹੋਰ ਜੀ?
ਕੱਟ ਕੇ ਸੌ ਰੁਪਏ ਹੈਗਾ ਐ।
ਕੱਟ ਕੇ ਸੌ ਰੁਪਏ ਐ। ਨਈ ਇੱਥੇ ਜਾਵਾਂਗਾ ਚੌਕ ਬਜ਼ਾਰ 'ਚ ਪੁੱਛਾਂਗਾ ਕੀ ਭਾਅ ਹੈਗੈ ਕਿਉਂਕਿ ਇੱਥੇ ਦੋ ਰੁਪਏ ਕੱ ਟ ਕੇ ਦੋ ਰੁਪਏ ਕਟਾਈ ਲੈਂਦੇ ਨੇ ਨਾ ਕਿੱਲੋ ਪਿੱਛੇ।
ਅੱਛਾ-ਅੱਛਾ।
ਹੂੰ।
ਨਈ ਦੋ ਰੁਪਏ ਤੇ ਨੀ ਲੈਂਦੇ ਹੈਗੇ। ਦਸ ਰੁਪਏ ਕਿੱਲੋ ਲੈਂਦੇ ਨੇ, ਕਟਾਈ ਦੇ।
ਨਈ-ਨਈ-ਨਈ, ਜੀ ਨਈ। ਜਦਕਿ ਪਿਛਲੀ ਵਾਰ ਤੇ ਦੋ ਸੀ, ਹੁਣ ਪੰਜ ਕਰਤੀ ਹੋਣੀ ਜਿਆਦਾ ਤ ਜਿਆਦਾ।
ਅੱਛਾ-ਅੱਛਾ, ਆ ਵੈ ਜਗਾ ਦਾ
ਜਗਾ ਦਾ ਫ਼ਰਕ ਪੈ ਜਾਂਦੈ। ਏਧਰ ਮਹਿੰਗਾ ਹੋਣੈ ਏਧਰ ਕਿਉਂਕਿ ਇੱਧਰ ਸਾਰਾ ਬੁਰ ਲੱਗ ਜਾਂਦਾ ਨੈ ਯੂਪੀ ਲੱਗ ਜਾਂਦੈ ਅੰਬ ਸਾਰਾ ਇਧਰੋਂ ਈ ਆਂਦੈ।
ਹਾਂਜੀ-ਹਾਂਜੀ।
ਨੇੜੇ ਲੱਗ ਜਾਂਦੈ ਨਾਲੇ ਅੰਬ ਦੀ ਖੇਤੀ ਏਧਰ ਜ਼ਿਆਦਾ ਹੈਗੀ ਏ।
ਹਾਂਜੀ-ਹਾਂਜੀ। ਐਧਰ ਤੇ ਅੰਬ ਬਥੇਰੈ। ਹਰਿਆਣੇ ਇੱਚ ਅੰਬ ਬਹੋਤ ਹੈਗੈ।
ਬੋਹਤ ਹੈਗਾ ਜੀ, ਬੋਹਤ ਅੰਬ ਹੈਗੈ ਇੱਧਰ। ਐ ਸਾਰਾ ਯੂ ਪੀ ਹਰਿਆਣੇ 'ਚ ਬੋਤ ਅੰਬ ਹੈਗਾ ਜੀ।
ਹਾਂਜੀ-ਹਾਂਜੀ।
ਹੰ, ਹੂੰ। ਅ ਅਚਾਰ ਕਿ ਸੁੱਕਾ ਪਾਂਦੇ ਔ ਬਈ ਤੇਲ ਆਲਾ।
ਨਈ-ਨਈ ਤੇਲ ਵਾਲਾ ਈ ਪਾਂਨੇ ਆ।
ਤੇਲ ਆਲਾ ਪਾਂਦੇ ਔ?
ਤੇਲ ਵਾਲਾ।
ਅੱਛਾ-ਅੱਛਾ-ਅੱਛਾ ਧੋ ਕੇ ਸੁੱਕਾ ਨੀ ਪਾਂਦੇ?
ਨਾ ਸੁੱਕਾ ਨੀ ਪਾਂਦੇ, ਤੇਲ ਵਾਲਾ ਈ ਪਾਂਨੇ ਆ।
ਅਸੀ ਤੇ ਪੰਜ-ਸੱਤ ਕਿੱਲੋ ਦੂਜਾ ਅੰਬ ਕਟਵਾ ਕੇ ਨਾ ਦੂਜਾ ਔ ਸੁੱਕਾ ਪਾ ਲਈਦੈ।
ਅੱਛਾ-ਅੱਛਾ।
ਅ ਰਾਮ ਕੇਲਾ ਤੇ ਤੇਲ ਆਲਾ ਪਾਈਦੈ, ਦੂਜਾ ਸੁੱਕਾ ਬੜਾ ਵਧੀਆ ਲੱਗਦਾ ਸੀ ਪੰਜ ਸੱਤ ਕਿੱਲੋ ਸੁੱਕਾ ਵੀ ਪਾ ਲਈਦੈ ਦਸ ਪੰਦਰਾਂ ਕਿੱਲੋ ਇਹ ਪਾਈਦੈ ਪੰਜ ਸੱਤ ਕਿੱਲੋ ਉਹ ਪਾ ਲਈਦੈ
ਅੱਛਾ ਅੱਛਾ
ਹਾਂ ਹਾਂ ਸੁੱਕਾ ਮਸਾਲੇ ਆਲਾ ਨਾ ਬੜਾ ਵਧੀਆ ਲੱਗਦੈ।
ਠੀਕ ਹੈ ਆਪਣਾ ਆਪਣਾ ਟੇਸਟ ਐ ਆਪਣਾ ਆਪਣਾ ਸਵਾਦ ਹੁੰਦੈ ਨਾ।
ਹਾਂਜੀੀ ਹਾਂਜੀ ਸਵਾਦ ਹੁੰਦਾ ਜੀ ਬਿਲਕੁਲ ਹਾਂ ਬਿਲਕੁਲ ਆਪਣਾ ਆਪਣਾ ਸਾਡਾ ਤੇਲ ਆਲਾ ਵੀ ਕੱਚਾ ਰਹਿੰਦੈ ਜੀ ਬਾਰਾਂ ਮਹੀਨੇ ਜਿਸ ਤਰ੍ਹਾਂ ਅੱਜ ਹੀ ਰਾਮ ਕਿਲਾ
ਓਹ ਕੱਚਾ ਹੀ ਰਹਿੰਦੈ।
ਹਾਂ ਕੱਚਾ ਹੀ ਰਹਿੰਦੈ ਜ ਬਾਰਾਂ ਮਹੀਨੇ ਚੱਲਦਾ ਜੀ ਬਾਰਾਂ ਕਿੰਨੇ ਤੱਕ ਤੇਲ ਬ ਤੇਲ ਚ ਡੁੱਬਿਆ ਹੋਣਾ ਚਾਹੀਦੈ ਤੇਲ ਚ ਨਾ ਡੁਬੇ ਤਾਂ ਥੋੜੀ ਉੱਲੀ ਅੱਲੀ ਲੱਗ ਜਾਂਦੀ ਏ। ਇੱਕ ਵਾਰੀ ਲ ਉਹ ਅੰਬ ਜਿਹੜਾ ਉਹਨੂੰ ਧਿਆਨ ਰੱਖਣਾ ਪੈਂਦਾ ਉਹ ਬਾਹਰੋਂ ਮਾਸੀ ਜਿਹੜਾ ਤੇਲ ਚ ਡੁੱਬਿਆ ਰਹਿਣਾ ਚਾਹੀਦੈ।
ਤੇਲ ਵਿੱਚ ਹਾਂ ਤੇਲ ਹੋਏਗਾ ਫਿਰ ਖਰਾਬ ਹੀ ਨੀ ਹੋਏਗਾ
ਅੱਛਾ ਤੁਸੀਂ ਅੰਬ ਦੀ ਚਟਣੀ ਕਿਵੇਂ ਬਣਾਉਂਦੇ ਹੋ
ਆੰਬ ਦੀ ਚਟਨੀ ਤੇ ਆੰਬ ਕੱਦੋ ਕਸ ਕਰਕੇ ਤੇ ਚੀਨੀ ਪਾ ਕੇ ਵਿੱਚ ਬਸ
ਅੱਛਾ ਜੀ ਅੱਛਾ ਅਸੀਂ ਭੇਜਦੀਏ ਫੇਰ ਸਾਡੀ ਵੀ ਪਾ ਦਿਆ ਜੇ
ਅੱਛਾ।
ਆਮ ਉਮ ਭੇਜਦੀਏ ਕਿਉਂਕਿ ਸਾਨੂੰ ਚਟਨੀ ਬਣਾਣੀ ਨੀ ਆਂਦੀ ਨਾ ਸਾਨੂੰ
ਹਾਂ, ਹਾਂ ਕੋਈ ਗੱਲ ਨੀ ਬਣ ਜੇਗੀ ਚਟਨੀ ਤੁਹਾਡੀ
ਕਿੰਨੇ ਕ ਕਿੱਲੋ ਭੇਜੀਏ ਪੰਜ ਸੱਤ ਕਿੱਲੋ ਭੇਜ ਦੀਏ।
ਹਾਂ ਦਸ ਕਿੱਲੋ ਭੇਜੋ ਪੰਜ ਸੱਤ ਕਿੱਲੋ ਤੇ ਥੋੜੇ ਨੇ
ਅੱਛਾ, ਅੱਛਾ ਪੰਜ ਸੱਤ ਕਿਲੋ ਥੋੜੇ ਨੇ ਚਲੋ ਪੰਜ ਕਿੱਲੋ ਤੁਹਾਡੇ ਵਾਸਤੇ ਭੇਜ ਦਾਗੇ ਨਾ ਪੰਜ ਕਿੱਲੋ ਆਪਣੇ ਵਾਸਤੇ ਹੋਗੇ।
ਹਾਂ ਕੋਈ ਗੱਲ ਨਹੀਂ
ਹੋਰ ਸਭ ਠੀਕ- ਠਾਕ ਜੀ।
ਸਭ ਵਧੀਆ ਸਭ ਵਧੀਆ।
ਔਰ ਬਾਰਿਸ਼ ਰੁਕੀ ਹੋਣ ਕਿ ਲੱਗੀ ਹੋਈ ਏ
ਲੱਗੀ ਹੋਈ ਏ ਬਾਰਿਸ਼ ਤੇ
ਹੈਂ ਜੀ
ਬਾਰਿਸ਼ ਤੇ ਲੱਗੀ ਹੋਈ ਏ ਅੱਜ।
ਅੱਛਾ
ਬਾਰਿਸ਼ ਤੇ ਲੱਗੀ ਹੋਈ ਏ।
ਹੈਲੋ। ਵਧੀਆ ਜੀ ਵਧੀਆ, ਵਧੀਆ, ਵਧੀਆ ਸਾਰਾ ਵਧੀਆ ਜੀ ਸਭ ਉਹ ਘਰ ਪਰਿਵਾਰ ਵਧੀਆ
ਚਲੋ ਠੀਕ ਆ।
ਹੋਰ ਤੁਸੀਂ ਸੁਣਾਓ, ਕਿਵੇਂ ਚੱਲ ਰਿਹੈ ਘਰ ਪਰਿਵਾਰ?
ਸਭ ਵਧੀਆ ਸਭ ਵਧੀਆ ਫਸ ਕਲਾਸ।
ਸਭ ਫਸਟ ਕਲਾਸ।
ਹੋਰ ਬੱਚੇ ਠੀਕ ਨੇ
ਸਭ ਠੀਕ।
ਠੀਕ ਹੈ।
ਹੋਰ ਤੁਹਾਡੇ ਘਰ ਸਾਰੇ ਠੀਕ- ਠਾਕ
ਬਸ ਠੀਕ ਹੈ ਜੀ, ਪਿੱਛੇ ਥੋੜ੍ਹੀ ਤਬੀਅਤ ਜਹੀ ਢਿੱਲੀ ਸੀ। ਹਾਂ ਹੁਣ ਠੀਕ ਐ ਥੋੜ੍ਹੀ ਹ ਹ ਹ।
ਹਾਂ ਪਤਾ ਲੱਗਿਆ ਥੋੜ੍ਹੀ ਤਬੀਅਤ ਖਰਾਬ ਹੋ ਗਈਏ।
ਹਾਂ, ਤੁਹਾਡੀ ਵੀ ਤਬੀਅਤ ਪਤਾ ਲੱਗਿਆ ਸੀ ਖ਼ਰਾਬ ਹੈਗੀ ਏ।
ਹਾਂ ਹੁਣ ਤੇ ਠੀਕ ਹੈਗੀ ਏ।
ਹਾਂ ਹਾਂਜੀ। ਅੱਛਾ ਜੀ ਅੱਛਾ ਬਸ ਬਰਸ ਹਾਂ ਰੋਟੀ ਹੋ ਗਈ ਜੀ ਬਸ ਹੁਣ ਸ਼ਾਮ ਦੀ ਚਾਹ ਦੀ ਤਿਆਰੀਆਂ ਨੇ ਪਕੌੜੇ, ਪਕੌੜੇ ਬਣਾਵਾਂਗੇ। ਸ਼ਾਮ ਦੀ ਚਾਹ ਦੀ ਤਿਆਰੀਆਂ ਹੋ ਰਹੀਆਂ ਨੇ
ਅੱਛਾ, ਅੱਛਾ ਅੱਛੀ ਗੱਲ ਹੈ।
ਬਸ ਮੈਂ ਤੇ ਕਹਿ ਰਿਹਾ ਬਣਾਓ ਪਕੌੜੇ ਕਹਿ ਰਹੇ ਨੇ ਗੋਭੀ ਪਈਏ ਇੱਕ ਫੁੱਲ ਔਰ ਨਾਲੇ ਥੋੜੇ ਪਿਆਜ ਪਏ ਨੇ
ਹਾਂ।
ਆਲੂ, ਪਿਆਜ, ਗੋਭੀ ਦੇ ਪਕੌੜੇ ਬਣਾ ਲੈਂਦੇ ਆ।
ਹਾਂ ਬਸ ਸਾਰਾ ਮਿਕਸ ਕਰਕੇ ਬਣਾਓ
ਕਿਉਂਕਿ ਸਮਦਨ ਵੀ ਆਈ ਹੋਈ ਹੈ ਨਾ ਸਾਡੀ, ਹਾਂ ਉਹ ਬੈਠੀ ਹੋਈ ਹੈ।
ਠੀਕ ਹੈ, ਠੀਕ ਹੈ
ਮੈਂ ਪਕੌੜੇ ਸ਼ਕੌੜੇ ਬਣਾ ਲੋ, ਫਿਰ ਪਕੌੜੇ ਖਾ ਲੈਂਦੇ ਹਾਂ।
ਹਾਂ, ਹਾਂ ਵਧੀਆ ਹੈਗਾ ਬਹੁਤ ਵਧੀਆ।
ਹੋਰ ਕਿਉਂਕਿ ਗੁੜੀਆਂ ਆਈ ਹੋਈ ਅੱਜ ਕੱਲ ਇੱਧਰ ਹੀ ਹੈਗੀ ਏ।
ਹਾਂ ਅਜ ਕੱਲ ਕੁੜੀਆ ਇਧਰ ਹੀ ਹੈਗੀ
ਹਾਂ? ਹਾਂ, ਰੌਣਕ ਲੱਗੀ ਹੋਈ ਏ ਜੀ।
ਹਾਂ, ਬੱਚਿਆਂ ਨਾਲ ਫਿਰ ਰੌਣਕ ਲੱਗਦੀ ਏ।
ਆ-ਬਿਲਕੁਲ ਜੀ ਬਿਲਕੁਲ-ਬਿਲਕੁਲ, ਬੱਚਿਆਂ ਨਾਲ ਹੀ ਰੌਣਕ ਲੱਗਦੀ ਏ ਜੀ।
ਹਾਂ
ਆ ਬਸ ਬਾਰਿਸ਼ ਦਾ ਮੌਸਮ ਹੈਗਾ ਬਾਹਰ ਨਿਕਲਣਾ ਸੀ, ਮੈਂ ਕਿਹਾ ਚੱਲਣਾ ਥੋੜ੍ਹਾ ਘੁੰਮ ਫਿਰ ਆਵਾਂ ਪੁਰਾਣੇ ਯਾਰਾਂ ਦੋਸਤਾਂ ਤੁਹਾਨੂੰ ਮਿਲ ਆਵਾਂ। ਬਾ-ਬਾਰਿਸ਼ ਹੀ ਰੁਕਣ ਦਾ ਨਾਂ ਨਈ ਲੈ ਰਹੀ।
ਬਾਰਿਸ਼ ਖੈਰ ਲਗੀ ਹੂਈ ਏ ਸਵੇਰ ਦੀ ਛੜੀ ਲੱਗ ਗਿਆ ਤੇ।
ਹਾਂਜੀ-ਹਾਂਜੀ-ਹਾਂ
ਐਤਵਾਰ ਦੀ ਛੜੀ ਲੱਗ ਗਈ, ਐਤਵਾਰ ਨੂੰ ਸ਼ੁਰੂ ਹੋਈ ਸੀ ਨਾ।
ਹਾਂਜੀ-ਹਾਂਜੀ-ਹਾਂਜੀ ਐਤਵਾਰ ਦੀ ਝੜੀ ਲੱਗੀ ਏ ਦੇਖੋ ਕੱਲ ਮੋ-ਮ-ਮੈਨ੍ਹ ਤੇ ਨੀ ਲੱਗਦਾ ਕੱਲ ਮੌਸਮ ਸਾਫ਼ ਹੋਵੇ
ਨਾ ਆਉਣ ਤੇ ਹਫ਼ਤਾ ਖੁਲੇਗਾ ਹੀ।
ਹਾਂਜੀ‍?
ਐਤਵਾਰ ਦੀ ਝੜੀ ਲੱਗੀ ਏ ਨਾ ਹੁਣ ਪੂਰਾ ਪਤਾ ਲੱਗੇਗੀ ਬਾ
ਹਾਂਜੀ, ਹਾਂਜੀ ਚਲੋ ਠੀਕ ਹੈ ਜੀ, ਫਿਰ ਮਿਲਦੇ ਹ ਠੀਕ ਓਕੇ ਜੀ।
ਏਕੀ